ਕੀ ਹਾਲ ਹੈ
ਵਧੀਆ, ਤੁਸੀਂ ਦੱਸੋ ਜੀ
ਬਸ ਵਧੀਆ, ਹੋਰ ਕੀ ਗਲ ਹੈ ਬਸ, ਮੈਂ ਹੁਣ ਘਰ ਦਾ ਕੰਮ ਕੁਮ ਕਰਕੇ, ਹਾਲੇ ਬੈਠੀ ਆ
ਅੱਛਾ
ਹਾ, ਲੇਟ ਹੋ ਜਾਂਦੀ ਆ ਨਾ ਫੇਿਰ
ਹਾਂਜੀ
ਹਾ, ਲੇਟ ਹੋ ਜਾਂਦੀ ਆ ਬਸ, ਘਰ ਦਾ ਕੰਮ ਕਰਦੇ ਕਰਦੇ
ਅੱਛਾ ਜੀ, ਮੌਸਮ ਕਿਵੇਂ ਦਾ ਅੱਜ
ਮੌਸਮ ਤੁਹਾਡੇ ਬਹੁਤ ਵਧੀਆ, ਠੰਡਾ ਹੋਇਆ ਦਾ ਪਰ ਹੁਣ ਧੁੱਪ ਜੇ ਨਲ ਜੀ ਨਿਕਲੀ, ਸਵੇਰੇ ਤੇ ਬਹੁਤ ਵਧੀਆ ਹਨ।
ਹਾਂਜੀ ਰਾਤ ਮੀਂਹ ਪਿਆ ਨਾ, ਹੁਣ ਤਾਂ ਠੰਢ ਹੋ ਗਈ।
ਤੁਹਾਡੇ ਵੀ ਖੂਬ, ਹਨੇਰੀ ਨੂਰੀ ਚੱਲੀ ਹੈ।
ਬਹੁ ਹਾਂਜੀ ਬਹੁਤ ਹਨੇਰੀ ਸੀ, ਬਹੁਤ ਨੁਕਸਾਨ ਕੀਤਾ ਹਨੇਰੇ ਨੇ, ਨੈਟ ਵੀ ਹੈ ਹੀ ਆ।
ਅੱਛਾ।
ਹਾਂਜੀ, ਕਿਉਂਕਿ ਬੇਬੇ ਹਾਂਜੀ। ਹਾਂਜੀ ਬਿਜਲੀਆਂ ਨੂੰ ਤਾਰਾਂ ਤਾਂ ਕਰੰਟ ਸੀਗੇ, ਬਹੁਤ ਸੀ।
ਆ ਹੂੰ।
ਹਾਂਜੀ ਤਾਂ ਕਰਕੇ ਮੈਂ
ਆਵਾਜ਼ ਕੱਟਦੀ ਪਈ ਜੇ ਤੁਹਾਡੀ
ਅੱਛਾ ਆਵਾਜ਼ ਕੱਟ ਰਹੀ ਆ।
ਹਾਂਜੀ।
ਔਰ।
ਬਸ ਅਸੀਂ ਵੀ ਸਾਡੇ ਵੀ ਸਾਡੇ ਸਾਹਮਣੇ ਘਰ ਦੀ ਦੁਕਾਨਦਾਰਾਂ ਦੀ ਉਹ ਦੇ ਨਾਲ ਦੇ ਬਾਈਕ ਹੋਈ
ਅੱਛਾ।
ਹੂੰ, ਦੁਕਾਨਾਂ ਬੜੀਆਂ ਖ਼ਰਾਬ ਰਹੀਆਂ।
ਹਾਂਜੀ। ਬਹੁਤ ਨੁਕਸਾਨ ਕੀਤਾ ਮੈਂ ਕਿਹਾ ਰਾਤ ਨੇ
ਬਹੁਤ ਜ਼ਿਆਦਾ ਕੰਧਾਂ ਡਿੱਗ ਪਈਆਂ ਦੁਕਾਨਾਂ ਖਰਾਬ ਹੋਈਆਂ ਲੋਕਾਂ ਦੀਆ
ਅੱਛਾ।
ਹਾਂਜੀ।
ਹੂੰ,
ਹੂੰ, ਹੋਰ ਦੱਸੋ ਹੋਰ ਵਧੀਆ ਜੀ।
ਰੋਟੀ ਪਾਣੀ ਬਣਾ ਲਿਆ। ਹਾਂਜੀ,